ਸਤਿ ਸ਼੍ਰੀ ਆਕਾਲ ਪਾਜੀ। ਸਤਿ ਸ਼੍ਰੀ ਆਕਾਲ ਜੀ। ਕੀ ਹਾਲ ਚਾਲ ਜੇ?
ਵਧੀਆ ਜੀ ਵਧੀਆ ਹੋਰ ਠੀਕ ਠਾਕ।
ਹੋਰ ਕੀ ਕਰਦੇ?
ਬਸ ਕੰਮ ਹੀ ਕਰਦੇ ਆ ਭਾਜੀ ਗਰਮੀ ਬੜੀ ਪੈਣ ਦੀ ਕੀ ਕਰੀਏ ਹੁਣ।
ਹਾਂਜੀ।
ਐ ਗਰਮੀ ਬੜੀ ਪੈਂਦੀ
ਹਾਂਜੀ ਬਹੁਤ ਜ਼ਿਆਦਾ ਗਰਮੀ ਪੈਂਦੀ।
ਥੋੜੀ ਆਵਾਜ਼ ਤੁਹਾਡੀ ਘੱਟ ਆਉਂਦੀ ਥੋੜਾਂ ਤੇਜ਼ ਕਰੋੋ ਵੋਲ੍ਹੇ
ਓ ਨੈਟਰਕ ਪ੍ਰੋਬਲਮ ਅ ਨਾ ਥੋੜ੍ਹੀ ਜੀ ਫਿਰ।
ਅੱਛਾ ਅੱਛਾ। ਅੱਛਾ। ਗਰਮੀ ਬੜੀ ਪੈਣ ਦੀ ਮੈਂ ਕਿਹਾ ਐਡੀ ਗਰਮੀ ਚ ਕੀ ਕਰੀਏ।
ਦੇਖੋਮ ਘੁੰਮ ਆਈਏ ਵੀਰੇ। ਟੂਰ-ਟੂਰ ਬਣਾਨ ਨੇ ਕਿਤੇ।
ਕੋੱਮ ਆਈਏ
ਕੋੱਮ ਆਨੇ ਆ ਠੰਡੀ ਜਗਾ ਤੇ।
ਕਿੱਥੇ ਕੋੱਮ ਕੇ ਆਈਏ?
ਚੱਲਦੇ ਕਿ ਨਹੀਂ ਸ਼ਿਮਲੇ
ਇੱਕ ਮਿੰਟ ਖੜ ਯਾ।
ਹਾਂਜੀ ਮੈਂ ਚੱਲਦੇ ਕਿਤੇ ਸ਼ਿਮਲੇ ਸ਼ਿਮਲੇ। ਹੈਲੋ। ਹੈਲੋ।
ਹੈਲੋ।
ਮੈਂ ਚੱਲਦੇ ਕਿਤੇ ਸ਼ਿਮਲੇ ਸ਼ੁਮਲੇ। ਸ਼ਿਮਲੇ ਚੱਲਦੇ ਕੀਤੇ। ਹਾਂਜੀ।
ਬੜਾ ਉਹ ਕਰਦੇ ਪਰੇਸ਼ਾਨ।
ਹੈਲੋ।
ਹਾਂਜੀ।
ਮੈਂ ਸ਼ਿਮਲੇ ਚੱਲਦੇ ਕਿਤੇ ਘੁੰਮ ਕੇ ਆਉਂਦੇ ਆਂ।
ਚਲੋ ਕੋਈ ਨੀ, ਕੋਈ ਨੀ, ਚੱਲ ਲੇਨੇ ਆ, ਤੇ ਦੱਸੋ ਫੇਰ ਕਦੋ ਜਾਨਾ ਜੇ?
ਵੇਖਲੋ ਬਣਾਦੇ ਸਲਾਹ।
ਸਲਾਹ ਬਣਾ ਲੈਂਦੇ ਆ ਚਲੋ ਕੋਈ ਨੀ। ਸਲਾਹ ਬਣਾ ਕੇ ਦੱਸ ਦਿਓ। ਹੋਰ ਸੁਣਾਓ।
ਹੋਰ ਵਦੀਆ।
ਪੇੜ-ਪੂੜ ਲਾਓ ਪਾਜੀ ਗਰਮੀ ਬੜੀ ਪੈਂਨਦੀ ਏ ਪਤਾ ਕਿਉਂ ਪੇੜ ਸਾਰੇ ਕੱਟ ਤੇ ਆ। ਲਾਏ ਘਰ
ਹਾਂਜੀ ਲਾਏ।
ਅੱਛਾ ਅੱਛਾ ਹਾਂ ਪੇੜ ਪੂੜ ਲਾਣੇ ਪੈਣੇ ਪਾਜੀ। ਤਾਂ ਈਂ ਥੋੜਾ ਗਰਮੀ ਨੇ ਘੱਟ ਹੋਣਾ ਏ ਵਰਨਾ ਤੇ ਮੁਸ਼ਕਲ ਈ ਗਰਮੀ ਜਿਸ ਸਾਬ ਦੀ ਪੈਣ ਦੀ।
ਆਪਣੇ ਉੱਧਰ ਵੀ ਸਾਰਿਆਂ ਨੂੰ ਕਓ ਆਪਣੇ ਪੇੜ ਬੂਟੇ ਲਾਣਗੇ।
ਹੋਰ ਸੁਣਾਓ ਕੀ ਹਾਲ ਨੇ?
ਹੋਰ ਅੱਜ ਕੱਲ੍ਹ ਕਿੱਥੇ ਹੁੰਦੇ ਪੰਜਾਬ ਹੀ ਹੁੰਦੇ ਕਿੱਥੇ ਬਾਹਰ ਹੋ।
ਨਹੀਂ ਘਰ ਹੀ ਹੋਈ ਦਾ ਕੰਮ ਕਰਨ।
ਕਿਹੜਾ ਕੰਮ ਕਰਦੇ ਤੁਸੀਂ?
ਮੈ ਰੈਡੀਮੇਟ ਦਾ ਹੀ।
ਹੈ।
ਰੈਡੀਮੇਟ ਦਾ ਈ ਕਰੀਜਾਂ।
ਮੈ ਵੀ ਬਿਹ ਮੀਨੇਟ ਵਿਚ ਚਲਾ ਜਾਂ ਗਾ।
ਹੈਨੀ।
ਅੱਛਾ‌ ਅੱਛਾ। ਹੋਰ ਵੀ ਕੁਛ ਕਰਦੇ ਪਏ ਨਾਲ ਕੋਈ ਕੋਰਸ ਕਾਸ਼।
ਨਾਲ ਹੀ ਕੋਲਜ ਚੱਲੇ ਜਾਈਦਾ।
ਅੱਛਾ ਅੱਛਾ।
ਖੋਹੇ ਦੇ ਫੋਰਸ ਲਿਆਏ ਜੇ।
ਹੋਰ ਸੁਣਾਓ ਭਾਜੀ। ਕੀ ‌ਹਾਲ ਚਾਲ ਤੁਹਾਡੇ।
ਤੁਸੀਂ ਕੀ ਕਰਦੇ।
ਅਸੀਂ ਵੀ ਪਾਜੀ ਤਾਡੇ ਅੱਕਣ ਵੇਲੇ ਈ ਆ ਅਜੇ।
ਜੋਬ-ਜੂਬ ਨੀ ਕਰਦੇ ਕੋਈ?
ਨਾ ਪਾਜੀ ਜੋ ਵੀ ਓਨੂੰ ਛੋਟਾ-ਮੋਟਾ ਕੰਮ ਐ ਆਪਣਾ ਬਿਜਲੀ ਦਾ। ਉਹ ਕਰਲੀ ਫੇਰ ਵਧੀ ਦਾਸ। ਹਾਂ ਮਾੜਾ ਮੋਟਾ ਮਿਲ ਜੇ ਤੇ ਕਰ ਲਈ ਦਾ ਕਰ ਨਾ।
ਚਲੋ ਵਧੀਆ ਹਾਂ।
ਅਪਨਾ ਖਾਨਦਾਨ ਈ ਸਾਰਾ ਬਿਜਲੀ ਦਾ। ਫਿਟਿੰਗ-ਫੁਟਿੰਗ ਦਾ ਸਾਰੇ ਬੀ ਵਨ ਫੇਸ, ਥ੍ਰੀ ਫੇਸ ਸਾਰੇ ਕੁਨੈਕਸ਼ਨ ਕਰ ਲੀ ਦੇ ਆ।
ਹੂੰ।
ਹੂ।
ਹੋਰ ਸੁਨਾਓ, ਘੱਰ ਪਰਿਵਾਰ ਕੀ ਹਾਲ-ਚਾਲ।
ਵਧੀਆ ਜੀ ਸਾਰੇ ਵਧੀਆ ਤੇ ਮੈਂ ਕਿਹਾ ਸ਼ਿਮਲੇ। ਫੇਰ ਪਤਾ ਦਸ ਦਿਓ, ਕਦੋਂ ਜਾਣੈ ਹੋਰ ਟਿਕਟਾਂ-ਟੁਕਟਾਂ ਦਾ ਫੇਰ ਆਪਣੀ ਕਾਰ ਚ ਜਾਓਗੇ ਜਾਂ ਬੱਸ ਚ ਜਾਓਗੇ?
ਵੈਸੇ ਤੁਹਾਡੇ ਹਿਸਾਬ ਨਾਲ ਕੀ ਵਧੀਆ।
ਆਪਣੀ ਕਾਰ ਚ ਚੱਲਣੇ ਆ।
ਕਾਰ 'ਚ ਜਾਂਦੇ ਨੇ।
ਅੱਛਾ-ਅੱਛਾ ਤੇ ਫੇਰ ਕਾਰ ਕੌਣ ਲਊਗਾ?
ਹੋਟਲ ਲੈ ਦਾਂਗੇ ਨਾ ਓਥੇ, ਹੋਟਲ ਲੈ ਲਾਂਗੇ ਓਥੇ।
ਹ। ਹੋਰ, ਫੇਰ।
ਹੁੰਦੀਆ।
ਹਰਸ਼ ਫਿਰ ਭਾੜ ਭੂੜ ਨਹਿਰਾਂ ਨੂਰਾਂ ਜਾਣਾ ਕਿੱਥੇ ਸ਼ਿਮਲੇ ਚ।
ਸ਼ਿਮਲੇ ਹੋਵਾਂਗੇ ਤੇ। ਜਿੱਥੇ ਬਰਫ਼ ਬੁਰਫ਼ ਪੈਂਦੀ ਹੋਈ ਉੱਥੇ ਚੱਲ ਜਾਣਗੇ।
ਇਸ ਟਾਈਮ ਕੜੀ ਬਰਫ਼ ਪੈਣੀਂ। ਇਹ ਸੀਜਨ ਨੀ ਬਰਫ਼ ਹੁੰਦੀ ਬਰਫ਼, ਅੱਗੇ ਆਉਣੀ ਠੰਡ ਚ। ਓਥੇ ਤੇ ਠਲਾ ਮੌਸਮ ਈ ਠੰਡਾ ਹੁੰਦਾ ਹੁਣ। ਉਹ ਵੀ ਕਦੀ ਕਦਾਈ, ਵੈਸੇ ਉਹ ਵੀ ਨਹੀਂ ਹੁੰਦਾ। ਕਿੱਥੇ ਜਾਓਗੇ ਪਾਈ ਮਾਲ ਰੋਡ ਜਾਓਗੇ ਓਥੇ ਫੇਰ ਸ਼ਿਮਲੇ ਚ?
ਨੀ ਮਾਲ ਰੋਡ ਚਲਾ ਜਾਂ ਗੇ।
ਅੱਛਾ ਮਾਲ ਰੋਡ ਏ, ਉਪਰ ਐ ਜਾਕੂ ਮੰਦਰ।
ਹਾਂਜੀ।
ਅੱਛਾ ਇੱਕ ਤੁਹਾਡਾ ਉਹ ਹੈ। ਕੁਫਰੀ ਨੀ ਜਾਣਾ ਫੇਰ ਪਾਜੀ ਇਸ ਤੋ ਅੱਗੇ।
ਤੁਹਾਡੀ ਯਾਰ ਦੋਸਤ ਵੀ ਲੈ ਜਾ ਗੇ ਯਾਰ ਦੋਸਤ ਨੂੰ ਬਣਾ ਲਈ ਸਲਾਹ।
ਆਂ ਤਾਂ ਕੋਈ ਨੀ ਚਲੀਏ। ਆਹ ਉਹ ਤੇ ਕੋਈ ਨੀ ਚਲ ਪੈਣਗੇ ਉਹ ਤੁਸੀਂ ਆਪਣਾ ਦੱਸੋ।
ਹਾਂਜੀ।
ਉਹ ਤਾਂ ਚਲ ਪੈਣਗੇ, ਤੁਸੀਂ ਆਪਣਾ ਦੱਸੋ ਭਾਜੀ।
ਹੂ।
ਕਦੋਂ ਆਈਏ ਫਿਰ ਗੱਡੀ ਲੈ ਕੇ ਤੁਹਾਡੇ ਘਰ।
ਵੇਖਲੋ ਆਏ, ਜੇ ਦੋਂ ਆਉਣਾ।
ਜਦੋਂ, ਆਣਾ ਆਜੋ।
ਹੁਣੇ ਆਜੋ ਮੈਂ ਕਹਿਣਾ ਹਾਂਜੀ।
ਹੁਣੇ ਆਜਿਏ।
ਹੁਣੇ ਆਈ ਹੋ।
ਹਾਂ, ਹਾਂ। ਕੋਈ ਨੀ ਤੁਹਾਨੂੰ ਦੱਸਦਾ ਗੇ ਜਦੋਂ ਜਾਵਾਂਗੇ।
ਹਾਂਜੀ।
ਨਾਲ ਚੱਲ ਪਿਓ ਤਿਆਰ ਹੋ ਜਓ
ਕੋਇ ਨੀ ਚਲ ਪਾਂਗੇ
ਵੈਸੇ ਪਾਜੀ ਤੁਸੀਂ ਪਹਿਲੇ ਗਏ ਹੋ ਕਦੀ ਉਧਰ ਸ਼ਿਮਲੇ ਅਲੀ ਸਾਈਡ
ਨਾ ਪਹਿਲਾਂ ਕਦੀ ਨੀ ਗਏ ਤੁਹੀ ਗਏ ਤੁਹੀ ਗਏ ਆਹੋ।
ਇੱਕ ਕਰੀ ਗਿਆ ਸੀ ਪਹਿਲਾਂ।
ਅੱਛਾ।
ਕੀ ਦਾ ਉੱਥੇ ਘੁੰਮਣ ਦੀ ਜਗਾਹ?
ਹੈ ਨੇ ਯਾਰਨਰੇ ਵਾਧੂ।
ਹਾਂਜੀ।
ਨਜ਼ਾਰੇ ਹੈਗੇ ਵਾਧੂ ਉੱਥੇ।
ਨਜ਼ਾਰੇ ਪੂੁਰੇ।
ਵਧੀਆ ਹੈ।
ਹਾਂਜੀ ਹਾਂਜੀ। ਹੋਰ ਸੁਣਾਓ ਕੀ ਕੀ ਕਰਦੇ?
ਕੁਛ ਨੀ ਮੈਹ ਕੰਮ ਲੱਗੇ ਹੀ ਮੈਂ ਸੋਚਿਆ ਫੋਨ ਕਰ ਲਈਏ ਤੁਹਾਨੂੰ।
ਕੰਮ ਲੱਗੇ। ਕਾਦਾ ਕੰਮ ਲੱਗੇ?
ਮੈਂ ਘਰੇ ਮਿਸਤਰੀ ਲੱਗੇ।
ਅੱਛਾ-ਅੱਛਾ ਕੀ ਕਰਾਇਆ ਹੀ ਹੁਣ ਘਰ ਚ?
ਕੁਛ ਨੀ ਪਲੱਸਤਰ ਕਰਾਆ।
ਪਲੱਸਤਰ ਕਰਾਆ ਪਲੱਸਤਰ?
ਹਾਂਜ-ਹਾਂਜੀ ਪਲਸਤਰ
ਅੱਛਾ। ਕਿੰਨੇ ਲੱਗੇ ਭਾਈ ਤੁਹਾਡੇ ਘਾਰ?
ਮਿਸਤਰੀ ਲੱਗੇ ਤਿੰਨ ਕ ਲੱਗੇ ਇੱਕ ਮਿਸਤਰੀ ਦੋ ਮਜ਼ਦੂਰ ਇਹ।
ਇੱਕ ਮਿਸਤਰੀ ਦੋ ਮਜ਼ਦੂਰ ਅੱਛਾ ਤੁਸੀਂ ਲੱਗਦਾ ਹੁਣ ਮਿਸਤਰੀਆਂ ਦੇ ਕੋਲ ਹੀ ਖੜੇ ਹੋ?
ਹਾਂਜੀ ਦੋ ਕੋਲ ਹੀ ਖੜੇ ਈ।
ਅੱਛ ਅੱਛ-ਅੱਛਾਹ। ਠੀਕ ਆ ਹੁਣ ਕਿੱਥੇ ਅੰਦਰ ਨੂੰ ਹੋਂਡਿਆ ਪਲੱਸਤਰ ਕੇ ਬਾਹਰ ਨੂੰ?
ਇਹ ਬਾਹਰ ਨੂੰ ਹੁਂਦਾ ਜੀ।
ਅੱਛਾ ਬਾਰ ਫਰੰਟ ਤੇ?
ਹਾਂਜੀ ਫਰੈਂਡ ਦੇ।
ਅੱਛਾ, ਅੱਛਾ। ਠੀਕ ਆ।
ਹਮ।
ਹੋਰ ਸੁਣਾਓ?
ਵਧੀਆ, ਵਧੀਆ।
ਅੱਛਾ, ਅੱਛਾ। ਮੈਂ ਕਿਹਾ ਭਾਜੀ ਫੇਰ ਤੁਸੀਂ ਜਾਣਾ ਸ਼ਿਮਲੇ ਫੇਰ ਤੁਹਾਡੇ ਕਿੰਨੇ ਬੰਦੇ ਹੋਈ ਨੇ ਨਾਲ?
ਸਾਡੇ ਹੋਜੂਗੇ ਇੱਕ ਦੋ ਤਿੰਨ ਚਾਰ ਪੰਜ ਕੁ ਹੋਜੂਗੇ।
ਚਾਰ ਪੰਜ?
ਚਾਰ ਪੰਜ ਹੋ ਜਾੂਗੇ।
ਨਾਲ ਕਿ ਮਿਸਤਰੀਆਂ ਨੇ ਵੀ ਜਾਣਾ ਹੈ?
ਨਈ ਜੀ ਮਿਸਤਰੀਆਂ ਨੇ ਨੀ ਜਾਣਾ ਮਿਸ
ਯ ਠੀਕ ਆ।
ਠੀਕ।
ਮੈਂ ਭਾਜੀ ਤੁਹਾਡਾ ਫੇਵਰੇਟ ਸਿੰਗਰ ਕਿਹੜਾ ਐ?
ਸਾਡਾ ਫੇਵਰੇਟ ਸਿੰਗਰ ਪ੍ਰੇਮ ਢਿੱਲੋ।
ਅੱਛਾ, ਅੱਛਾ। ਫਿਰ ਗਾਣਾ ਗੁਣਾ ਸੁਣਾਓ ਫਿਰ ਉਹਦਾ?
ਗਾਣੇ ਭਈ ਵਾਧੂ।
ਵਾਧੂ।
ਹਮ।
ਅੱਛਾ।
ਤੁਹਾਡਾ ਕਿਹੜਾ ਫੇਵਰੇਟ ਸਿੰਗਰ?
ਇਹ ਸਾਰੇ ਫੇਵਰੇਟ ਆ ਸਾਡੇ। ਜਿਹੜਾ ਸੋਨੀ ਇਹ ਫੇਵਰੇਟ ਹੈ।
ਹਮ
ਹੋਰ ਫੇਰ ਅੱਜ ਦੁਕਾਨ ਤੇ ਨੀ ਗਏ ਅੱਜ ਫੇਰ ਛੁੱਟੀ ਉੱਥੋਂ ਦੁਕਾਨੋ।
ਅੱਜ ਛੁੱਟੀ ਦੁਕਾਨੋ ਛੁੱਟੀ ਕੀਤੀ ਹੈ ਅਜ।
ਮਿਸਤਰੀਆਂ ਕੋਲ ਖੜੇ ਸੀ ਹੈਂ?
ਮਿਸਤਰੀਆਂ ਕੋ ਖੜੇ ਹਾਂ ਅੱਜ ਕੰਮ ਨਾਲ ਕਰਾਉਣਾ ਪੈਂਦਾ ਨਾਲੇ।
ਹਾਂਜੀ।
ਏਦਾਂ, ਏਦਾਂ ਕਰਦੇ ਨੀ ਕੰਮ।
ਅਗਰ ਮਿਸਤਰੀ ਨਾਲ ਖੜੇ ਨਾ ਹੋਵੋ ਉਹ ਕੰਮ ਨੀ ਕਰਦੀ ਹੈ।
ਹਾਂਜੀ ਏਦਾਂ ਨੀ ਕਰਦੇ ਕਮ।
ਅੱਛਾ। ਹੋਰ ਫਿਰ। ਬਸ ਠੀਕ ਆ ਲੱਗੇ ਕੰਮ ਕਾਰ ਵੱਲ। ਗਰਮੀ ਇਨੀ ਪੈਣ ਡਈ ਏ ਇਥੇ।
ਐਵੇਂ।
ਜਿਮ ਜੁਮ ਤੇ ਮੈਂ ਜਾਂਦਾ ਹੀ ਨਹੀਂ।
ਕਿਉਂ ਚੱਲ ਜਾ ਚੱਲੀ ਜਾਈ ਦਾ ਹੁੰਦਾ।
ਕਿਉ ਜਿਮ ਜਾਣ ਨਾਲ ਹੋਣਾ ਕੀ ਏ?
ਬੋਡੀ ਬਣ ਜਾਊਗੀ।
ਬੋਡੀ ਬਣਾ ਕੇ ਕਰਨਾ ਕਿ ਏ।
ਹਮ
ਹੈਂ।
ਨਾਈਸ।
ਤੁਸੀਂ ਜਾਂਦੇ ਭਾਜੀ ਜਿਮ?
ਚਲ ਜਾਈਦਾ ਜਦੋਂ ਮਨ ਕਰੇ।
ਵਿੱਚ ਵਿਚ।
ਹਮ ਇਹ ਤੇ ਹੈ।
ਤੁਹਾਡੀ ਤੇ ਫੇਰ ਖਾਸੀ ਬੋਡੀ ਬਣੀ ਦੀ।
ਬਣ ਗਈ।
ਹੈਂ? ਹਾਂ ਭਾਈ। ਸਿਕਸ ਪੈਕਸ ਬਣੇ। ਉਹੀ ਹਜੇ ਨੀ ਖਾਏ ਰੁਕ ਜਾਓ। ਰੁੱਕ ਜਾਓ ਗੱਲ ਤਾਂ ਸੁਣੋ ਇੱਕ ਮਿੰਟ ਜਰਾ।
ਹਾਂਜੀ- ਹਾਂਜੀ।
ਕੀ ਹੋ ਗਿਆ ਇਹ।
ਕੁਛ ਨੀ ਹੋਇਆ ਜੀ।
ਤਾਂ ਮੇਰਾ ਸ਼ਿਮਲੇ -ਸ਼ੁਮਲੇ ਦਾ ਪੁੱਛ ਕੇ ਦੱਸ ਦਿਓ ਮੈਨੂੰ ਫੇਰ। ਕਰ ਲਿਓ ਫੋਨ ਜਦੋਂ ਜਾਣਾ ਹੋਏਗਾ ਠੀਕ ਹੈ। ਓਕੇ ਭਾਜੀ ਓਕੇ -ਓਕੇ ਠੀਕ ਹੈ ਭਾਜੀ ਸਤਿ ਸ੍ਰੀ ਅਕਾਲ।
ਓਕੇ ਸਤਿ ਸ਼੍ਰੀ ਅਕਾਲ ਜੀ।